ਹਾਂਜੀ ਹਾਂ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ।
ਬਸ, ਵਧੀਆ ਤੁਸੀਂ ਦੱਸੋ ਕੀ ਕਰਦੇ ਓ?
ਮੈਂ ਬਸ ਕੁਛ ਨਹੀਂ। ਐਕਚੁਲੀ ਕੋਲੇਜ ਤਾਂ ਛੁੱਟੀਆਂ ਪਾਈ ਦੀਆਂ ਪਰ ਐਕਸਟਰਾ ਮੈਂ ਸਕਿੱਲ ਸਿੱਖਦੀ ਹਾਂ ਤੇ ਬਸ ਉਹਦੀ ਕਲਾਸਿਸ ਲੈ ਰਹੀ ਸੀ।
ਕਿਹੜੀ ਐਕਸਟਰਾ ਸਕਿੱਲ
ਐਕਸਟਰਾ ਸਕਿੱਲ ਜਿਵੇਂ ਹੁੰਦੀਆਂ ਹੈ ਜਿਵੇਂ, ਸਾਡੀ ਜੋਬ ਦੇ ਨਾਲ- ਨਾਲ ਸਾਡੀ ਡਿਗਰੀ ਤੇ ਸਿ ਕੰਮ ਆਂਦੇ ਨੇ ਡਿਗਰੀ ਤੇ ਸਿਰਫ ਇੱਕ ਹੁੰਦਾ ਕਿ ਬੇਸਿਕ ਪਾਰਟ ਹੁੰਦਾ ਕਿ ਅਗਰ ਤੁਸੀਂ ਕੋਈ ਡਿਗਰੀ ਲੈ ਰਹੇ ਹੋ ਤੁਹਾਡਾ ਬੇਸਿਕ ਪਾਰਟ ਹੁੰਦਾ। ਪਰ ਤਸੀਂ ਉਹਦੇ ਅੱਗੋਂ ਬਹੁਤ ਸਾਰੀ ਸਕਿੱਲ ਸਿੱਖਦੇ ਹੋ ਜਿਵੇਂ ਕਿ ਮੈਂ ਆਪਣੀ ਜੋ ਮੇਰੀ ਡਿਗਰੀ ਹੈ ਮੇਰੀ ਡਿਗਰੀ ਹੈ ਬੀਟੈਕ ਬਾਇਓ ਇਨਫੋਰਮੈਟਿਕਸ।
ਹਮ -ਹਮ।
ਤੇ ਮੈਂ ਬੀਟੈਕ ਬਾਇਓ ਇਨਫੋਰਮੈਟਿਕਸ ਚੋ ਇਹ ਸਾਰੀਆਂ ਚੀਜ਼ਾਂ ਕਰ ਰਹੀ ਹਾਂ। ਹੁਣ ਉਹਦੇ ਅੰਦਰ ਮੈਂ ਲੈਡੀ ਆ ਪਾਇਥਨ ਕੋਡਿੰਗ ਸਿੱਖ ਰਹੀ ਹਾਂ ਐਸ ਕਿਊ ਐਲ, ਬਲਾਸਟ ਸੀ ਪਲੱਸ -ਪਲੱਸ। ਹਨਾ ਇਹ ਸਾਰੀ ਚ
ਮੈਨੂੰ ਵੀ ਬਹੁਤ ਇੰਟਰਸਟ ਐ ਮੈਂ ਵੀ ਸੋਚਿਆ ਸੀ ਕਿ ਮੈਂ ਸਿੱਖਣਾ ਆ। ਐਂਡ ਮਤਲਬ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਲਾਈਕ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਤਾਂ ਹੁਣ ਜਿਵੇਂ ਮਿਟਸ ਹੋ ਗਿਆ ਮਿਟਸ ਅਕੈਡਮੀ ਤਾਂ ਬਹੁਤ ਚੱਲਦੀ ਹੈ।
ਹਾਂ- ਹਾਂ-ਹਾਂ- ਹਾਂ। ਬਸ ਇਹੀ ਚੀਜ਼ਾਂ ਮੈਂ ਹੁਣ ਇੱਕ ਇੱਕ ਕਰਕੇ ਸਾਰੇ ਸਿੱਖਦੀ ਆਂ। ਵੀਡੀਓ ਐਡਿਟਿੰਗ ਹਾਂ ਵੀਡੀਓ ਐਡਿਟਿੰਗ ਆਣੀ ਚਾਹੀਦੀ ਹੈ ਸਕਿੱਪ ਰਾਈਟਿੰਗ ਆਉਣੀ ਚਾਹੀਦੀ ਹੈ। ਹਨਾ ਕੋਂਟੈਂਟ ਕ੍ਰੀਏਟਿੰਗ ਹੋਣਾ ਚਾਹੀਦਾ ਬਟ ਆਪਾਂ ਮੈਨੂੰ ਇਹ ਕੋਂਟੈਂਟ ਕ੍ਰੀਏਟਿੰਗ ਚੀਆਂ। ਵੀਡੀਓ ਐਡੀਟਿੰਗ ਵਿੱਚ ਕੋਈ ਇੰਟਰਸਟ ਹੈ ਨੀ ਬਟ ਮੈਨੂੰ ਇਸ ਜਿਵੇਂ ਮੇਰੀ ਡਿਗਰੀ ਰਲੇਟਿਡ ਬਿਸਟਲਸ ਨੇ ਪਾਇਥਲ ਹੋ ਗਿਆ ਕੋਡਿੰਗ ਹੋ ਗਈ, ਐਸ ਕੂਲ ਬਰਾ, ਸੀ ਪਲੱਸ ਪਲਸ। ਇਹ ਸਭ ਚੀਜ਼ਾਂ ਤੇ ਮੇਰੀ ਡਿਗਰੀ ਤੋਂ ਰਿਲੇਟਿਡ ਨੇ ਔਰ ਇਹ ਚੀਜ਼ਾਂ ਮੈਨੂੰ ਜੋਬ ਵੀ ਦੇਣਗੀਆਂ।
ਹਾਂ ਇਹ ਤੇ ਹੈ ਡਿਗਰੀ ਤੋਂ ਰਿਲੇਟਿਡ ਤਾਂ ਚੀਜ਼ਾਂ ਸਿੱਖਣੀਆਂ ਈ ਆ ਕੁਛ।
ਹਾਂ-ਹਾ, ਹਾਂ- ਹਾਂ ਬੱਸ ਇਹੀ ਚੀਜ਼ ਹੈ ਕਿ ਮੈਂ ਇਹ ਸਭ ਚੀਜ਼ਾਂ ਹੁਣ ਸਿੱਖਦੀ ਆ ਬਾਕੀ ਮੈਨੂੰ ਇੱਕ ਵੈਸੇ ਮੈਂ ਡਿਗਰੀ ਤੋਂ ਰਿਲੇਟ ਬਟ ਮੈਨੂੰ ਇੱਕ ਹੋਰ ਚੀਜ਼ ਦਾ ਬੜਾ ਸ਼ੌਕ ਹੈ ਉਹ ਡਿਜੀਟਲ ਮਾਰਕੀਟਿੰਗ।
ਹਾਂ ਉਹ ਬੈਟਰ ਔਪਸ਼ਨ ਮਤਲਬ ਉਹ ਤਾਂ ਅੱਜ ਕੱਲ੍ਹ ਲਾਈਕ ਇੰਨਾ ਉਹ ਸਕੋਪ ਹੈ ਨਾ ਇਹਦਾ, ਮਤਲਬ ਬਹੁਤ
ਜਿਹੜਾ ਬੰਦਾ ਟਵੰਟੀ-ਟਵੰਟੀ ' ' ਮਤਲਬ ਜੋ ਇਹ ਚੱਲ ਰਿਹਾ। ' ' ਇਹਦੇ ਅੰਦਰ ਅਗਰ ਕੋਈ ਬੰਦਾ, ਇਸ ਸਾਲ ਡਿਜੀਟਲ ਮਾਰਕੀਟਿੰਗ ਸਿੱਖ ਰਿਹਾ ਸੋਚੋ ਉਹਦੀ ਅੱਗੇ ਦੀ ਲਾਈਫ ਬਹੁਤ ਸ਼ੋਰਟਡ ਐ।
ਹਾਂ, ' ' ਸਮਝ ਆ ਗਈ ਨਾ ਜਿਹਨੇ ਕਰ ਲਿਆ, ਦਿਨ ਉਹ ਤਾਂ, ਅਪਗ੍ਰੇਡ ਟਿਡ ਬੰਦਾ ਹੀ ਹੋਏਗਾ, ਜਿਹਨੇ ਆ ਸਮਝ ਲਿਆ, ਔਰ ਕਰ ਲਿਆ।
ਹਾਂ, ਐਕਚੁਲੀ ਮੈਂ ਇੱਕ ਜੋ ਮਤਲਬ ਮੇਰੇ ਕਲੋਜ਼ਡ ਵਨ ਨੇ, ਅਅ ਮੇਰੇ ਫਰੈਡ ਏ, ਉਹਨਾਂ ਨ ਉਅ ਕਰ ਰੇ ਨੇ ਹੁਣੇ ਡਿਜੀਟਲ ਮਾਰਕੀਟਿੰਗ।
ਓਕੇ।
ਤੇ ਉਨਾਂ ਤੋਂ ਈ ਮਨੂੰ ਇਅ ਚੀਜ਼ਾਂ ਪਤਾ ਲਗਦੀਐਂ। ਤੇ ਉਹੀ ਮਨੂੰ ਦੱਸ ਦੇ ਨੇ ਐ ਸਾਰੀ ਚੀਜ਼ਾਂ, ਕੀ ਏਦਾਂ ਕਰਲੋ, ਓਦਾਂ ਕਰਲੋ। ਤੇ ਉਨਾਂ ਨੂੰ ਵੀ ਕਾਫ਼ੀ ਨੌਲੇਜ ਏ ਚੀਜ਼ਾਂ ਬਾਰੇ।
ਹਮ।
ਆਏ ਤੇ ਉਨਾਂ ਕੋਲ ਮੈਂ ਸੁਣੀ ਸੀ ਇ ਡਿਜੀਟਲ ਮਾਰਕ ਕਿਟਿੰਗ 'ਚ' ਜਦੋਂ ਜਦੋਂ ਮਨੂੰ ਦੱਸਦੇ ਨੇ ਨਾ ਕਿ ਮੈਂ ਏ ਕਰ ਰਿਆ ਵਾਂ ਐਸ 'ਚ' ਕਰ ਰਿਹਾ ਵਾਂ। ਤੇ ਮੈਂ ਉਅ ਚੀਜ਼ ਦੇਖ ਕੇ ਬੜਾ ਇੰਸਪਾਇਰਡ ਹੁੰਨੀ ਆਂ ਤੇ ਮੇਰਾ ਮੈਂ ਵੀ ਉਨਾਂ ਨੂੰ ਕੈਰੀ ਸੀ ਕੀ ਮੈਨੂੰ। ਵੀ ਮੈਟਰ ਕੇ ਮੈ ਐਕਟਿੰਗ ਕਰਾਂਗੀ, ਅ ਬੱਸ ਐ ਮੇਰਾ ਇੱਕ ਸ਼ੌਕ ਐ ਕਰਨਾ ਕਿਉਂਕਿ ਕਿ ਮਨੂੰ ਐਕਸਟਰਾ ਨੌਲੇਜ ਲੈਣੀ ਐ, ਪਰ ਕਿਉਂਕਿ ਮੇਰੀ ਡਿਗਰੀ ਤੋਂ ਕੋਈ ਰਿਲੇਟਿਡ ਹੈ ਨੀ ਫਿਲਹਾਲ।
ਹੂੰ-ਹੂੰ, ਹੂੰ।
ਮੈਨੂੰ ਨਾ ਬੱਸ ਸ਼ੌਕ ਐ। ਅ-ਅ ਪਰ ਮੈਂ ਆਪਣੀ ਜਦੋ ਆਪਣੀ ਕੰਮ ਦੀ ਹਾਂ, ਐਤੇ ਆ ਪਰ ਇ ਆਪਣੀ ਕੰਮ ਦੀ ਚੀਜ਼ਾਂ ਹੋ ਜਾਏਗੀ ਉਸ ਤੋਂ ਬਾਦ ਈ ਮੈਂ ਐਕਸਟਾ ਸੀਖਾਂਗੀ ਨਾਂ।
ਹਾਂ ਇਹ ਤੇ ਹੈ।
ਹਾਂਅ ' '
ਔਰ ਵੈਸੇ ਵੀ ਮੈਂ ਤਾਂ ਕੌਲੇਜ 'ਚ' ਰੱਖ ਈ ਸਕਦੀ ਆਂ ਮਤਲਬ ਮੇਰੀ ਤਾਂ ਇ ਰਿਲੇਟਿਡ ਈ ਐ ਮਤਲਬ ਮੇਰੀ ਸਟਰੀਮ ਦੇ ਨਾਲ ਰਿਲੇਟਿਡ ਈ ਐ ਡਿਜ਼ ਡਿਜੀਟਲ ਮਾਰਕੀਟਿੰਗ।
ਹਾਂ ਤੁਆਡੀ ਤੇ ਸਟੀਮ ਦੇ ਨਾਲ ਵੀ ਰਿਲੇਟ
ਹਾਂ, ਔਰ ਮੈਂ ਤਾ ਨਾਲ ਰੱਖ ਸਕਦੀ ਆ, ਜਿਵੇਂ ਮੈਂ ਅਡੀਸ਼ਨਲ ਰੱਖ ਸਕਦੀ ਆ ਇਹਨੂੰ ਨਾਲ।
ਅਵਾਜ਼ ਬੰਦ ਕਰਦੋ, ਔਰ ਬਿਲਕੁਲ ਰੱਖ ਸਕਦੇ ਓ, ਤੁਸੀ ਕੁੱਝ ਵੀ ਅਗਰ ਕਰ ਰੋ ਲਾਈਫ 'ਚ' ਤੁਸੀਂ ਬੀ ਕਮ ਕਰ ਰਹੇ ਓ, ਬੀਬੀਏ ਕਰ ਰੇ ਓ, ਐਮ ਬੀ ਏ ਕਰ ਰਹੇ ਓ, ਬੀਸੀ ਏ ਕਰ ਰੇ ਓ। ਕੁਛ ਵੀ, ਅਗਰ ਤੁਸੀ ਕਰਰੇ ਓ ਬੀਕੌਮ ਕਰ ਰਹੇ ਓ, ਬੀਕੌਮ ਦੇ ਨਾਲ ਤੇ ਜ਼ਰੂਰ ਕਰ ਲੋ, ਬੀਕੌਮ ਦੇ ਨਾਲ ਤੁਸੀ ਕਰਕੇ, ਉਸ ਤੋ ਬਾਅਦ ਐਮ ਬੀ ਏ ਕਰੋ ਬੱਸ। ਐ ਬੀ ਏ ਤੱਕ ਆਂਦੇ-ਆਂਦੇ ਨਾ ਤੁਸੀਂ ਸਾਰੀ ਸਕਿਲਜ ਲਲੋ ਜਿਵੇਂ ਡਿਜ਼ੀਟਲ ਮਾਰਕੀ ਕਿੰਗ, ਐਕਸਲ, ਐਵੇਂ ਸਾਰੀ ਚੀਜ਼ਾਂ ਲੈਲੋ।
ਹਾਂ ਅਗਰ, ਅਗਰ ਬੀਕੌਮ ਵੈਸੇ ਤਾ ਨਈਂ ਅਗਰ ਬੀਕੌਮ ਕੀਤੀ ਵੀ ਦੈਨ ਆਇਮ ਵੀ ਏ ਤਾਂ, ਅਫਕੌਸ, ਮਤਲਬ ਜ਼ਰੂਰੀ ਹੈ ਈ ਬਟ ਇਫ ਬੀ ਬੀ ਏ ਵੀ ਕਰਦੇ ਆਂ ਦੈਨ ਵੀ ਆਪਾਂ ਕਰ ਸਕਦੇ ਆਂ।
ਹਾਂ, ਬੀਬੀਏ ਤੋਂ ਬਾਅਦ ਤੌ ਦੇਖੋ ਕਰੋਗੇ ਤੁਸੀ ਐਂਮ ਬੀਏ‌। ਪਰ ਸਭ ਹੀ ਅੱਛਾ ਹੁੰਦੈ, ਦਖੋ ਕੌਮਰਸ ਲਾਈਨ ਜੋ ਹੁੰਦੀ ਏ ਉਦੇ ਅੰਦਰ ਤੇ ਇੰਨੀ ਸਾਰੀ ਚੀਜ਼ਾਂ ਉਂਦੀ ਐਂ ਬਿਜਨਿਸ ਲਾਈਨ ਇਚ। ਤੁਸੀ ਕਿਸੇ 'ਚ' ਵੀ ਕੁਛ ਵੀ ਕਰੋ, ਐਕਸਲ ਕ, ਬੱਸ ਐਈ ਉਂਦਾ ਕਿ ਤੁਸੀ ਆਪਣੀ ਇੱਕ ਪੂਰੇ ਫੋਕਸ ਨਾਲ ਜਦੋ ਚੀਜ਼ ਸ਼ੁਰੂ ਕਰੋਗੇ ਤੇ ਅੱਛਾ ਈ ਰਏਗਾ ਸਭ ਹੂੰ। ਓ ਕੀ ਓਏ। ਹੋਰ ਬਸ ਮੈਂ ਵੀ ਇਹੀ ਸੋਚ ਰਈ ਸੀ ਤੁਸੀ ਕੋਈ ਕਰਦੇ ਓ ਮਤਲਬ ਇੰਟਰਨਸ਼ਿਪਸ? ਯਾਂ ਏਦਾ ਦੀ ਕੋਈ ਚੀਜ਼?
ਹਾਂਜੀ।
ਤੁਸੀ ਕੁਛ ਕਰਦੇ ਓ ਜਿਵੇਂ ਐਵੇਂ ਦੀ ਕੋਈ ਸਕਿਲਜ ਜਾ ਓਦੀ ਇੰਨਟਰਨਸ਼ਿਪ ਵਗੈਰਾ?
ਅ ਨਈ ਹਜੇ ਤੱਕ ਤਾ ਨਈਂ ਬਟ ਸੋਚਿਆ ਹੋਇਐ ਕੀ ਕਰਨੈ ਐਂਡ ਐਕਸਟਰਾ ਵੀ ਕੰਮ ਮਤਲਬ ਅ ਹੁਣ ਤਾ ਇਸ ਟਾਈਮ ਤਾ ਮੈਂ ਐਕਸਟਰਾ ਸਿਰਫ ਨੇ ਮਿਊਜ਼ਿਕ ਨੂੰ ਲੈ ਕੇ ਚੱਲ ਰੀਆਂ ਬਾਕੀ ਹਜੇ ਦੇਖੋ ਅੱਗੇ
ਅੱਛਾ -ਅੱਛਾ, ਅੱਛਾ ਹੈ ਇਹ ਤੇ ਗੱਲ ਠੀਕ ਐ ਪਰ ਤੁਹਾਡੀ ਉਹਦੀ ਸਕ ਜ ਆਈਸੋਟ ਮਤਬ ਮੈਂ ਦੇਖਿਆ ਨੀਂ ਐ ਉਹ ਵੀ ਪਰ ਉਹ ਵੀ ਅੱਛੀ ਐ ਅਗਰ ਤੁਸੀਂ ਉਸ ਲਾਈਨ 'ਚ ਅੱਗੇ ਜਾਦੇ ਹੋ ਤਾਂ ਉਸ ਲਾਈਨ 'ਚ ਵੀ ਅੱਗੇ ਬਹੁਤ ਪੇ ਦੇਖਿਆ ਜਾਏ ਤੇ
ਹਾਂ ਮਤਲਬ ਬਾਹਰ ਵਾਲੀ ਕੰਟਰੀਜ਼ 'ਚ ਬਹੁਤ ਸਕੋਪ ਐ ਇਹਦਾ ਔਰ ਆਸਾਨੀ ਨਾਲ ਹੋ ਵੀ ਜਾਂਦਾ।
ਹਾਂ ਜਿਵੇਂ ਆਸਾਨੀ ਨਾਲ ਤੇ ਨਹੀਂ ਖੈਰ ਪਰ ਤੁਹਾਨੂੰ ਅਹ ਮਤਲਬ ਐ ਬਾਬਾ ਜੀ ਨੇ ਬਲੈਸਡ ਕੀਤਾ ਦਾ ਚੀਜ਼ ਨੂੰ ਬਖਸ਼ਾ ਦੇ ਕਰਕੇ ਤੁਸੀਂ ਇਹ ਚੀਜ਼ ਨੂੰ ਤਰੀਕੇ ਨਾਲ ਕਰ ਲੈਂਦੇ ਹੋ ਪਰ ਅਗਰ ਤੁਸੀਂ ਇਹਨੂੰ ਆਪਣਾ ਕਰੀਅਰ ਬਣਾਣਾ ਚਾਹੋ ਤੇ ਬਹੁਤ ਅੱਛਾ ਐ ਕਰੀਏ।
ਹਮ ਬਟ ਆਹ ਮਤਲਬ ਪ੍ਰੋਫੈਸ਼ਨ ਬ ਇਹ ਗਰਲਜ਼ ਦਾ ਮਤਲਬ ਕੁੜੀਆਂ ਦਾ ਬਹੁਤ ਘੱਟ ਚੱਲਦਾ ਸੋ ਇਹ ਫਿਰ ਸੋਚਿਆ ਨੀ ਕਿ ਮੈ ਪ੍ਰੋਫੈਸ਼ਨਲ ਕਰਾਂਗੀ ਬਟ ਉੱਦਾਂ ਜੋ ਸਿੱਖਣਾ। ਕਦੀ ਸਿੱਖਣਾ ਨਹੀਂ ਛੱਡੂਗੀ ਕਿ ਬਸ ਸਿੱਖਦੀ ਰਹੂਗੀ
ਹਾਂ ਨਹੀਂ ਇਹ ਤਾਂ ਬਹੁਤ ਅੱਛੀ ਗੱਲ ਐ ਅਗਰ ਨਹੀਂ ਮੈਂ ਵੈਸੇ ਬੋਲ ਰਹੀ ਅਗਰ ਤੁਸੀਂ ਪ੍ਰੋਫੈਸ਼ਨ ਨੂੰ ਬਣਾਉਣਾ ਚਾਹੋ। ਤੇ ਤੁਹਾਡਾ ਬਹੁਤ ਅੱਛਾ ਇਹ ਪ੍ਰੋਫੈਸ਼ਨ ਬਣ ਸਕਦਾ ਏ ਕਿਉਂਕਿ ਇੱਥੋਂ ਦੇ ਤੁਹਾਡੇ ਚਾਂਸਿਸ ਬਾਹਰ ਜਾਣ ਦੇ ਮੈਨੂੰ ਲੱਗਦਾ ਟੂ -ਥਾਊਸੈਂਡ ਪਰਸੈਂਟ ਹੋ ਜਾਂਦੇ ਆ।
ਹਾਂ ਇਹ ਤਾਂ ਹੈ।
ਹਾਂ, ਔਰ ਦੱਸ ਕੋਈ ਨਹੀਂ ਜਿਵੇਂ ਜਿਹਨੂੰ ਅੱਛਾ ਲੱਗਦਾ ਉਹ ਉਹੀ ਕਰਦਾ ਪਰ ਤੁਹਾਡੇ ਅੰਦਰ ਸਕਿੱਲਸ ਹੈਦੀ। ਅੱਛੀ ਨੇ ਅਗਰ ਤੁਸੀਂ ਇਹਨੂੰ ਆਪਣਾ ਜਿਵੇਂ ਕਹਿੰਦੇ ਨਾ ਜਿਸ ਚੀਜ਼ ਦਾ ਸਾਨੂੰ ਸ਼ੌਕ ਹੋਏ ਔਰ ਅਸੀਂ ਆਪਣੇ ਪੈਸ਼ਨ ਨੂੰ
ਤਾਂ ਬਹੁਤ ਸਕਸੈਸਫੁਲ ਰ ਆਪਾਂ ਆਪਣੀ ਸ਼ੌਕ ਨੂੰ ਟੈਲੈਂਟ ਨੂੰ ਦੇਖ ਕੇ ਉਸ ਚੀਜ਼ ਵੱਲ ਜਾਈਏ ਨਾ ਅਤੇ ਦੈਨ ਉਹ ਜ਼ਿਆਦਾ ਸਕਸੈਸਫੁੱਲ ਰਹਿੰਦਾ ਹੈ ਇਫ ਆਪਾਂ ਆਪਣੇ ਸ਼ੌਂਕ ਨੂੰ ਮਾਰ ਕੇ ਕਿ ਕੁਛ ਉੱਦਾਂ ਦਾ ਅੱ ਜਿਸ 'ਚ ਸਾਡਾ ਇੰਟਰਸਟ ਹੀ ਨਹੀਂ ਹੈਗਾ। ਉਹ ਚਿੰਦੀ ਵੀ ਨਹੀਂ ਹੈ ਭਾਵੇਂ ਉਹ ਫੋਰਸਲੀ ਕਰੀਏ ਆਪਾਂ
ਬਿਲਕੁਲ -ਬਿਲਕੁਲ ਜੋ ਚੀਜ਼ ਸਾਡਾ ਪੈਸ਼ਨ ਐ ਜੋ ਤੁਹਾਡਾ ਚੀਜ਼ ਨੂੰ ਤੁਹਾਨੂੰ ਮਜ਼ਾ ਆਉਂਦਾ ਕਰਨ ਵਿੱਚ ਅਗਰ ਤੁਸੀਂ ਉਹ ਚੀਜ਼ 'ਚ ਕਰ ਰਹੇ ਹੋ ਅਤੇ ਤੁਹਾਡੇ ਸਕਸੈਸ ਤੁਹਾਨੂੰ ਬਹੁਤ ਜਲਦੀ ਮਿਲਦੀ ਐ ਬਹੁਤ ਅੱਛੇ ਤਰੀਕੇ ਨਾਲ ਮਿਲਦੀ ਹੈ।
ਹਾਂ ਇਹ ਤਾਂ ਹੈ।
ਔਰ ਤੁਸੀ ਵੀ ਬਹੁਤ ਖੁਸ਼ ਹੁੰਦੇ ਹੋ ਕਿਉਂਕਿ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪਿਆਰ ਇਨਾ ਕਰਦੇ ਹੋ ਫਿਰ। ਜੋ ਆਪਣੇ ਪ੍ਰੋਫੈਸ਼ਨ ਦੇ ਨਾਲ ਬੜਾ ਲਗਾਵ ਹੁੰਦਾ। ਉਹਦੇ ਕੋਲ ਤਾਂ ਵੈਸੇ ਹੀ ਰੱਬ ਬੜੀ ਤਰੱਕੀ ਕਰਦੇ ਨੇ ਉਹਦੇ। ਕਿਉਕਿ ਇਨਸਾਨ ਉਹ ਮਨ ਨਾਲ ਕਰਦਾ ਬੜੀ ਸ਼ਿੱਦਤ ਨਾਲ ਉਹਨੂੰ ਕਰਦਾ।
ਔਰ ਅੱਜ-ਕੱਲ੍ਹ ਦੇਖਿਆ ਵੀ ਏ ਮੈਂ, ਕਿ ਮਤਲਬ ਜਿਵੇਂ ਹੁਣ ਕਿੰਨੇ ਵੀ ਸਿੰਗਰਸ ਏ ਜਾਂ ਕਿੰਨੇ ਵੀ ਇਨਫਲੂਐਂਸਰ ਏ। ਉਹ ਮਤਲਬ ਇਹ ਨਹੀਂ ਦੇਖਦੇ ਕਿ ਕੌਣ ਸਾਨੂੰ ਹੇਠ ਕਰ ਰਿਹਾ। ਇਹ ਦੇਖਦੇ ਨੇ ਕਿ ਕੌਣ ਸਾਨੂੰ ਲਾਈਕ ਕਰਦਾ ਪਿਆ, ਕੌਣ ਸਾਨੂੰ ਲਾਈਕਸ ਦੇ ਰਿਹਾ। ਉਹ ਇਹ ਦੇਖਦੇ ਨੇ ਪੋਜੀਟਿਵਿਟੀ ਦੇਖਦੇ ਨੇ ਸੋਸ਼ਲ ਮੀਡੀਆ 'ਤੇ ਵੀ ਭਾਵੇਂ ਕਿੰਨਾ ਹੀ ਗੰਦ ਹੋਏ ਕੁਛ ਸੋਸ਼ਲ ਮੀਡੀਆ 'ਚ ਜਾਂ ਕਿੰਨਾ ਵੀ ਕੋਈ ਹੇਟ ਕਰਦਾ ਐ। ਬਟ ਉਹਨਾਂ ਨੂੰ ਇੱਕ ਚੀਜ਼ ਦਾ ਫ਼ਰਕ ਪੈਂਦਾ ਕਿ ਸਾਡਾ ਕੰਮ ਕਿੱਦਾਂ ਦਾ ਜਾ ਰਿਹਾ।
ਬਿਲਕੁਲ-ਬਿਲਕੁਲ ਠੀਕ ਕਹਿ ਰਹੇ ਓ ਕਿ ਉਹਨਾਂ ਨੂੰ ਸਿਰਫ ਇੱਕ ਚੀਜ਼ ਤੋਂ ਫ਼ਰਕ ਪੈਂਦਾ। ਉਹ ਹੈ ਕਿ ਉਹਨਾਂ ਨੂੰ ਕੌਣ ਹਾਂ ਉਹਨਾਂ ਨੂੰ ਔਰ ਵੈਸੇ ਵੀ ਇੱਕ ਮੈਨੂੰ ਲੱਗਦਾ ਚੀਜ਼ ਇਹ ਅਪਣਾ ਲੈਣੀ ਚਾਹੀਦੀ ਏ। ਕਿ ਅਹ ਜੋ ਤੁਹਾਨੂੰ ਪਸੰਦ ਕਰ ਰਿਹਾ ਤੁਸੀਂ ਉਹਨੂੰ ਪਸੰਦ ਕਰੋ ਜੋ ਨਹੀਂ ਕਰ ਰਿਹਾ ਉਹ ਉਹਦੀ ਕਿਸ- ਮੈਟਰ ਨਹੀਂ ਕਰਦਾ ਨਾ ਕਰੀ।
ਹਾਂ, ਯ, ਰਾਈਟ।
ਹਾਂਜੀ ਇਹ ਤੇ ਚੀਜ਼ਾਂ ਦੇਖੋ, ਲਾਈਫ ਟਾਈਮ ਕਰਣੀ ਪੈਦੀ ਏ ਕਿਉਂਕਿ ਇੰਨੀ ਸਾਰੇ ਤੇ ਚੀਜ਼ਾਂ ਆਦੀਆਂ।
ਹਮ।
ਹੁਣ ਹਰ ਕਿਸੇ ਨੂੰ ਉਹ ਤੇ ਨੀ ਕਰ ਸਕਦੇ ਤੇ ਇਸ ਕਰਕੇ ਐਕਸੈਪਟ ਕਰਕੇ ਸਭ ਅੱਗੇ ਚਲੀ ਜਾਓ।
ਐਂਡ ਜਸਟ ਗੋ ਆਨ ਵਿਥ ਦ ਫਲੋ।
ਹਮ। ਹੋਰ ਇਨਫਲੂਐਸਰ ਦਾ ਤੇ ਇਹੀ ਹੁੰਦਾ ਐ। ਕਿ ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ ਉਹਦਾ ਉਹਨਾਂ ਦੇ ਬਾਰੇ ਹੁਣ ਕੀ ਕਹਿ ਰਿਹਾ। ਜੇ ਮੈਂ
ਕਿ ਉਹ ਆਪਣੀ ਲਾਈਫ ਜਿੱਦਾਂ ਜਾ ਰਿਹਾ ਆ। ਉਹਨਾਂ ਨੂੰ‌ ਇੱਕ ਗੱਲ ਤੋਂ ਸਿਰਫ ਫ਼ਰਕ ਪੈਂਦਾ ਕਿ ਸਾਨੂੰ ਲਾਈਕ ਦੇਖਦੇ ਨੇ ਵਿਅਸ ਦੇਖਦੇ ਨੇ ਔਰ ਬਸ।
ਹਾਂ ਹਾਂਜੀ। ਬਿਲਕੁਲ ਬਿਲਕੁਲ ਠੀਕ ਕਹਿ ਰਹੋ ਤੁਸੀਂ। ਸਿਰਫ ਵਿਊਵਰਸ ਦੇਖਦੇ ਨੇ ਔਰ ਉਹਨਾਂ ਨੂੰ ਉਹ ਸਟੇਜ ਤੋਂ ਪੈਸਾ ਰਿਹਾ। ਉਹ ਆਪਣੀ ਲਾਈਫ ਜੀ ਰਹੇ ਨੇ ਉਹਨਾਂ ਨੂੰ ਕੀ ਫਰਕ ਪੈਣਾ। ਉਹਨਾਂ ਨੂੰ ਫਿਰ ਵੀ ਮਤਲਬ ਕਿੰਨੇ ਕੁ ਲੋਕ ਕਿੰਨਾ ਕੁਛ ਬੋਲਦੇ ਨੇ। ਪਰ ਉਹ ਧਿਆਨ ਹੀ ਨਹੀਂ ਦਿੰਦੇ।
ਹੁਣ ਇੱਦਾਂ ਵੀ ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ। ਬਟ ਮਤਲਬ ਜੋ ਸਾਨੂੰ ਜੱਜ ਕਰ ਰਿਹਾ ਵੀ ਆਪਣਾ ਮਤਲਬ ਮਨ ਬਣਾ ਲਓ। ਕਿ ਆਪਾਂ ਜੋ ਚੀਜ਼ ਕਰ ਰਹੇ ਹਾਂ ਇਹ ਆਪਾਂ ਫੋਕਸਡ ਰਹਿ ਕੇ ਕਰਨੀ ਹੈ ਕੋਈ ਸਾਨੂੰ ਜੋ ਮਰਜ਼ੀ ਕਹੇ ਬਟ।
ਹਾਂਜੀ, ਬਿਲਕੁਲ ਇਹ ਚੀਜ਼ ਨੂੰ ਸੋਚੋ ਕਿ ਸਾਨੂੰ ਫੋਕਸਡ ਰਹਿ ਕੇ ਇਸ ਚੀਜ਼ ਨੂੰ ਲੈਣਾ ਇਸ ਚੀਜ਼ ਨੂੰ ਕਰਨਾ ਇਸ ਚੀਜ਼ ਨੂੰ ਦਿਵਾਣਾ। ਤੇ ਬਸ ਉਹ ਫਿਰ ਚੀਜ਼ ਈਜ਼ੀ ਬੀਜੀ ਹੋ ਜਾਂਦੀ ਏ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਉਹ ਚੀਜ਼ ਨੂੰ।
ਹਾਂ, ਫੋਕਸ ਹੋ ਜਾਂਦਾ ਇੱਕ ਕੰਮ ਤੇ ਫਿਰ ਅਗਰ ਆਪਾਂ ਆਪਣਾ ਮਾਈੰਡਸੈਟ ਬਣਾ ਲਈਏ ਦੈਨ ਤਾਂ ਕੁਛ ਵੀ ਔਖਾ ਨਹੀਂ ਹੈਗਾ।
ਬਿਲਕੁਲ ਬਿਲਕੁਲ। ਕੁਛ ਔਖਾ ਨਹੀਂ ਹੈਗਾ ਅਗਰ ਆਪਣਾ ਅਸੀਂ ਮਾਈਂਡ ਸੈਟ ਬਣਾ ਲਈਏ ਤਾਂ।
ਹਾਂਜੀ।
ਹਾਂਜੀ ਬਿਲਕੁਲ ਕੋਈ ਨੀ ਤੁਸੀਂ ਤੁਸੀਂ ਅੱਗੇ ਅਗਰ ਕੁਛ ਇੱਦਾਂ ਦੀ ਸਕਿੱਲ ਸਿੱਖਣੀ ਹੋਏਗੀ। ਤਾਂ ਮੇਰੇ ਕੋਲ ਪੁੱਛਣਾ ਮੈਂ ਤੁਹਾਨੂੰ ਜ਼ਰੂਰ ਗਾਈਡ
ਹਾਂ ਹਾਂ ਅਗਰ ਤੁਸੀਂ ਕਰ ਰਹੇ ਹੋ ਨਾ ਕੋਈ ਐਕਸਟਰਾ ਦੈਨ ਮੈਂ ਤੁਹਾਨੂੰ ਜ਼ਰੂਰ ਪੁੱਛਾਂਗੀ। ਅਗਰ ਟਾਈਮ ਜਦੋਂ ਵੀ ਮੇਰੇ ਹੋਏਗਾ ਟਾਈਮ ਹਾਂਜੀ।
ਓਕੇ ਜੀ ਸਾਸੀਕਾਲ।
ਸਸੀਕਾਲ।